ਹੋ,
'ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ, ਹੋਰ,
ਹੋਰ ਬਸ ਵਧੀਆ ਵਧੀਆ ਤੁਸੀਂ ਸੁਣਾਓ?
ਬਸ ਵਧੀਆ ਹੋਰ ਕੀ ਚੱਲ ਰਿਹਾ ਅੱਜਕੱਲ।
ਬਸ ਬੈਠੇ ਆ, ਆਪਣਾ ਕੰਮ-ਕੁਮ ਕਰਕੇ ਆਏ ਆ ਦੁਕਾਨ ਤੋਂ ਥੋੜ੍ਹਾ ਬਹੁਤ। ਤੇ ਉਸ ਤੋਂ ਬਾਅਦ ਹੁਣ ਬੈਠੇ ਸੀ, ਘਰ ਆ ਕੇ ਪ੍ਰਸ਼ਾਦਾ ਵਗੈਰਾ ਛਕਿਆ ਸੀ।
ਓਕੇ, ਵੈਸੇ ਹਾਂਜੀ, ਵੈਸੇ ਘਰ ਦਾ ਤੁਹਾਡਾ ਆਪਣਾ ਘਰ ਦਾ ਬਿਜਨਸ ਐ?
ਹਾਂ, ਆਪਣਾ ਪੁਸਤੇਨੀ ਬਿਜਨੈਸ ਐ। ਨਾਲ-ਨਾਲ ਕੀ ਕਹਿੰਦੇ ਉਸ ਤੋਂ ਬਾਅਦ? ਆਪਣਾ ਅੱਗੇ ਵੀ ਕੰਮ ਚੱਲੀ ਜਾਂਦਾ ਹੌਲੀ ਹੌਲੀ। ਤੇ ਆਪਾਂ ਹੁਣ ਜਿੱਦਾਂ ਮੇਰੇ ਣੱੱੱੱੱੱਣੱੱੱੱੱੱਣਣ ਅਪਾ, ਤਿੰਨੋ ਆ, ਜਿੱਦਾਂ ਹੁਣ ਕੰਮ ਮਂੱ ਸੰਭਾਲਦੇ ਹਾਂ ਸਾਰਾ ਹੌਲੀ - ਹੌਲੀ ਕਰਕੇ।
ਹਾਂਜੀ, ਵੈਸੇ ਤੁਹਾਨੂੰ ਖੇਤੀਬਾੜੀ ਆਪਣਾ ਬਿਜਨਸ ਪਸੰਦ ਹੈ ਜਾਂ ਨੌਕਰੀ ਕਰਨਾ, ਜਾਂ ਫਿਰ ਖੇਤੀਬਾੜੀ?
ਹੁਣ ਇੱਕ ਇੱਥੇ ਆਪਣਾ ਜਿੱਦਾਂ ਗਾਉ ਹੈਗਾ, ਥੋੜ੍ਹਾ ਜਿਹਾ। ਇੱਥੇ ਖੇਤ ਤੇ ਘੱਟ ਹੁੰਦੇ ਨੇ, ਪਹਾੜੀ ਇਲਾਕੇ ਨੇ ਆਪਣੇ। ਤੇ ਉਸ ਤੋਂ ਬਾਅਦ ਖੇਤੀਬਾੜੀ ਚਲੋ ਹੈ, ਤੇ ਇੱਥੇ ਕੰਮ ਸੰਭਾਲਣਾ ਤੇ ਆਸਾਨ ਨੀ ਹੈ। ਲੇਕਿਨ ਫਿਰ ਉਸ ਤੋਂ ਬਾਅਦ ਜੋਬ ਦਾ ਇੱਦਾਂ ਕਿ ਨੌ ਤੋਂ ਸ਼ਾਮ ਨੂੰ ਪੰਜ ਵਜੇ ਤੱਕ ਬੈਠੇ ਰਹੋ ਇੱਕ ਜਗ੍ਹਾ ਤੇ। ਫੇਿਰ ਉਹ ਚੀਜ਼ ਆ ਜਾਂਦੀ ਫੇਿਰ ਫਿਰ ਫਿਰ ਉਹ ਚੀਜ਼ ਆ ਜਾਂਦੀ ਹੈ। ਫਿਰ ਬਿਜਨਸ ਦਾ ਏਦਾਂ ਹੈ ਕਿ ਆਪਣਾ ਹੈ ਬਿਜ਼ਨਸ ਜਦੋਂ ਮਰਜ਼ੀ ਬਹਿ ਜਾਓ ਜਦੋਂ ਮਰਜ਼ੀ ਆਪਣਾ ਆ ਜਾਓ, ਜਦੋ ਮਰਜ਼ੀ ਚਲੇ ਜਾਓ। ਏਦਾਂ ਦੀ ਚੀਜ਼ ਲੈਣ ਬਾਕੀ ਇਹ ਚੀਜ਼ਾਂ ਸਾਰੀਆਂ।
ਹਾਂਜੀ, ਸਾਡੇ ਉੱਥੇ ਵੀ ਖੇਤ ਤਾਂ ਹੈਗੀਆਂ, ਮੇਰੇ ਪੇਕਿਆਂ ਦੇ ਖੇਤ ਤਾਂ ਹੈ ਨਾ ਹਾਂਜੀ। ਤ ਉੱਥੇ ਅਸੀਂ ਖੇਤਾਂ ਦਾ ਕੰਮ ਵੀ ਬਹੁਤ ਵਧੀਆ ਹੁੰਦਾ ਹੈ ਵੈਸੇ। ਸੱਭ ਦੀ ਸਾਰੀ ਚੀਜ਼ਾਂ ਘਰ ਦੀ ਮਿਲ ਜਾਂਦੀਆਂ ਨਾ, ਸਬਜ਼ੀਆਂ।
ਚਲੋ ਇਹ ਵਧੀਆ, ਬਜ਼ਾਰਾਂ - ਬਜ਼ਾਰੀ ਚੀਜ਼ਾਂ ਨਾਲੋਂ ਤੇ ਵਧੀਆ ਚੀਜ਼ਾਂ। ਕੇ ਬਾਹਰ ਜਿਹੜੀ ਚੀਜ਼ਾਂ ਹੁੰਦੀਆਂ, ਉਸ 'ਚ ਥੋੜ੍ਹੀ ਮਿਲਾਵਟ। ਵੀ ਹੁੰਦੀਆਂ ਆਪਣੇ ਘਰ ਦੀ ਚੀਜ਼ ਆਪਣੀ ਆਉਂਦੀ ਜਿੱਦਾਂ ਮਰਜੀ ਕਿ ਉਹਨੂੰ ਪਤਾ ਕਿ ਕਿੱਦਾਂ, ਕਿਹੜੀ ਚੀਜ਼ ਕਿੱਦਾਂ ਬਣੀ, ਕਿੱਦਾਂ ਨਹੀਂ।
ਸਹੀ ਗੱਲ ਸ਼ਹਿਰਾਂ 'ਚ ਵੈਸੇ ਸਾਰਾ ਬਾਹਰ ਦਾ ਹੀ ਆਂਦਾ ਨਾ, ਕੁਛ ਵੀ ਹੈਲਦੀ।
ਸ਼ਹਿਰਾਂ 'ਚ ਫੇਰ ਏਦਾਂ ਹੈ, ਕੁਛ ਮਿਲਾਵਟ ਚੀਜ਼ਾਂ ਕੁਛ ਹੁੰਦੀ ਚੱਜ ਦੀ ਵੀ ਚੀਜ਼ਾਂ ਪਰ ਹੁਣੇ ਪਤਾ ਨੀ ਲਗਾ ਸਕਦੇ ਵੀ ਕਿਹੜੀ ਸੀ ਕਿੱਦਾਂ ਦੀ ਹੈ ਆਪਣੇ ਘਰ ਦੀ ਚੀਜ਼ ਦਾ ਪਤਾ, ਆਪਣੀ ਏਦਾਂ ਦੀ ਹੈ ਤੇ ਹੈ ਵ।
ਸਹੀ ਗੱਲ। ਹਾਂਜੀ, ਇਹ ਤਾਂ ਹੈ। ਚਲੋ ਇਹ ਵੀ ਹੈ। ਵੈਸੇ ਤੁਹਾਡਾ ਫੋਨ ਦੇ ਬਾਰੇ ਕੀ ਖਿਆਲ? ਹੈ ਕਿ ਫੋਨ ਅੱਜ- ਕੱਲ੍ਹ ਹੀ ਇਹ ਹੈਲਪ ਕਰਦਾ, ਇੱਕ ਮਤਲਬ ਨੁਕਸਾਨ ਹੈ ਜ਼ਿਆਦਾ।
ਫੋਨ ਹੈਲਪ ਵੀ ਕਰਦਾ ਹੈ, ਫੋਨ ਨੁਕਸਾਨ ਵਾਲਾ ਵੀ ਹੈ ਹੁਣ ਅ ਛੋਟਿਆਂ 'ਚ ਵੀ ਲੈ ਲੋ, ਵੱਡਿਆਂ 'ਚ ਵੀ ਲੈ ਲੋ, ਕਿਸੇ 'ਚ ਵੀ ਲੈ ਲੋ। ਜੇ ਬੱਚਾ ਵੀ ਅਗਰ ਏ ਚੱਲ ਦਸ -ਪੰਦਰਾਂ - ਮਿੰਟ ਵੀਹ ਮਿੰਟ ਯੂਜ਼ ਕਰਦਾ 'ਤੇ ਕੋਈ ਗੱਲ ਨਹੀਂ, ਲੇਕਨ ਉਹੀ ਅਗਰ ਇੱਕ - ਇੱਕ, ਦੋ - ਦੋ ਘੰਟੇ, ਤਿੰਨ - ਤਿੰਨ ਘੰਟੇ ਲੱਗੇ। ਗੈਰੇ ਤੇ ਨੁਕਸਾਨ ਹੀ ਕਰਦਾ। ਫੇਿਰ ਫਿਰ ਫ਼ਾਇਦਾ ਨੀ ਹੈ, ਕਿਉਂਕਿ ਅੱਖਾਂ 'ਤੇ ਵੀ ਜ਼ੋਰ ਪੈਂਦਾ ਹੈ, ਦਿਮਾਗੀ- ਦਿਮਾਗੀ ਤੌਰ' 'ਤੇ ਵੀ ਥੋੜੀ ਜਿਹੀ ਚੀਜ਼ ਖ਼ਰਾਬ ਘਰ ਵੀ ਬੱਚੇ ਹੋਣ। ਤੇ ਬੱਚਿਆਂ ਤੋਂ ਕੀ, ਵੱਡਿਆਂ 'ਚ ਵੀ ਆਹੀ ਚੀਜ਼ ਹੈ ਕਿ ਵੱਡੇ ਵੀ ਆਪਣੇ ਏਦਾਂ ਹੀ ਕਰਦੇ ਨੇ। ਕਿ ਲਗਾਤਾਰ ਲੱਗੇ ਰਹਿੰਦੇ, ਜਿੱਦਾਂ ਰਾਤੀ ਨੌ ਵਜੇ ਬਹਿ ਜਾਣ, ਦਸ- ਗਿਆਰਾਂ - ਬਾਰਾਂ- ਇੱਕ - ਦੋ। ਟਾਈਮ ਦਾ ਪਤਾ ਨ ਨਹੀਂ ਲੱਗਦਾ, ਕਦੋਂ ਪੰਜ- ਛੇ ਘੰਟੇ ਨਿਕਲ ਗਏ। ਫਿਰ ਸਵੇਰ ਤੱਕ ਜਾਗ ਆਉਂਦੀ ਫਿਰ ਏਦਾਂ ਲੱਗਦਾ ਕਿ ਬੰਦਾ ਰਾਤੀ ਹੀ ਨਹੀ। ਆਰਾਮ ਨਾਲ ਆਹ ਚੀਜ਼ਾਂ ਹੁੰਦੀਆਂ।
ਸਹੀ ਗੱਲ ਪਹਿਲਾਂ ਉਹਦਾ ਮਾਹੌਲ ਠੀਕ ਹੁੰਦਾ ਸੀ ਨਾ ਸਾਰੇ ਇੱਕ ਇੱਕ ਦੂਜੇ ਨਾਲ ਬੈਠ ਕੇ ਗੱਲਾਂ ਕਰਦੇ ਹੁੰਦੇ ਸੀਗੇ ਅੱਜ ਕੱਲ ਹੈ ਨੀ ਅੱਜ ਕੱਲ ਸਾਰੇ ਜਿੰਨੇ ਲੋਕ ਸਭ ਕੁ ਫੋਨ ਹੁੰਦਾ ਇੱਕ ਦੂਜੇ ਨਾਲ ਗੱਲਾਂ ਨੀ ਕਰਦੇ ਸਾਰੇ ਆਪਦੇ ਨਾਲ ਹੀ ਗੱਲਾਂ ਮਤਲਬ ਫੋਨ ਚ ਹੀ ਲੱਗੇ ਰਹਿੰਦੇ ਆ ਫੋਨ ਚ ਹੀ ਲੱਗੇ ਰਹਿੰਦੇ ਆ ਸਹੀ ਗੱਲ ਬਹੁਤ ਅੱਜ ਫੋਨ ਦਾ ਨੁਕਸਾਨ ਵੀ ਬਹੁਤ ਹੈ ਵੈਸੇ ਫਾਇਦਾ ਵੀ ਹੈ ਕਿੰਨਾ ਕੁਛ
ਹਾਂ ਇਹ ਹੈ ਕਿ ਦੂਰ ਦਰਾਜ ਲੋਕਾਂ ਨਾਲ ਗੱਲਾਂ ਕਰਨੀ ਹੋਵੇ ਤੇ ਚਲੋ ਫੋਨ ਹੈਗੇ ਨੇ ਵੀ ਚਲੋ ਕਿਤੇ ਜਾਣਾ ਨੀ ਪੈਂਦਾ ਫੋਨ ਤੇ ਗੱਲਾਂ ਕਾਫ਼ੀ ਹੋ ਜਾਂਦੀਆਂ ਕੋਈ ਜ਼ਰੂਰਤ ਪਏ ਜਾਂ ਕੁਛ ਕਿਤੇ ਅਹ ਵਾਧਾ ਕੱਟ ਕੀ ਸੀ ਦੌਜ ਤੇ ਬੰਦਾ ਇੱਕਦਮ ਫੋਨ ਕਰ ਦਾ ਵੀ ਹਾਂ ਵੀ ਇੱਦਾਂ ਦੀ ਚੀਜ਼ ਹੈ, ਇੱਦਾਂ ਹੋਇਆ, ਚਲੋ ਖੁਸ਼ਖਬਰੀ ਵੀ ਸੁਣਾਉਣੀਆਂ ਕੋਈ ਚੀਜ਼ਾਂ ਦੀ। ਕਿਸੀ ਚੀਜ਼ ਵੈਸੇ ਨੁਕਸਾਨ ਹੋਇਆ ਕੁਛ ਹੋਇਆ ਉਹ ਸਾਰੀ ਚੀਜ਼ਾਂ
ਹੂੰ-ਹਾਂ ਪਹਿਲੇ ਵਾਗੂ ਗੁਣ ਨੀ ਨਾ ਹੈਗਾ ਕਿ ਜਿਵੇਂ ਪਹਿਲੇ ਚਿੱਠੀਆਂ ਜਾਂਦੀਆਂ ਸੀ। ਤੇ ਕਿੰਨਾ-ਕਿੰਨਾ ਚਿਰ ਪਹਿਲਾਂ ਮਤਲਬ ਕੁਛ ਕਿਸੇ ਦੀ ਡੈਥ ਹੋਈ ਹੈ ਜਾਂ ਖੁਸ਼ਖਬਰੀ ਹੈ। ਤੇ ਕਿੰਨੇ ਟਾਈਮ ਬਾਅਦ ਚ ਮਤਲਬ ਚਿੱਠੀ ਪਹੁੰਚਦੀ ਹੁੰਦੀ ਸੀ, ਪਤਾ ਚੱਲਦਾ ਹੁੰਦਾ ਸੀ।
ਜਦੋਂ ਪਤਾ ਲੇਟ ਲੱਗਦਾ ਸੀ ਵੀ ਆਹ, ਏਦਾਂ ਕਿਸੇ ਨਾਲ ਏਦਾਂ ਹੋਇਆ ਕਿਸੇ ਦਾ
ਫੋਨ ਤੇ ਬਹੁਤ ਛੇਤੀ ਪਤਾ ਚੱਲ ਜਾਂਦਾ ਹੈ ਨਾ ਕਿ ਮਤਲਬ ਜਦੋਂ ਜਦੋਂ ਹੀ ਖੁਸ਼ ਖ਼ਬਰੀ ਆਈ ਜਾਂ ਦੁੱਖ ਖ਼ਬਰੀ ਹੈ ਤੋ ਬੰਦਾ ਕਾਲ ਕਰ ਲੈਂਦਾ ਹੈ।
ਉਹ ਤੇ ਹੈ ਉਹ ਗੱਲ ਤੇ ਹੈ।
ਹੂੰ, ਬਹੁਤ ਫ਼ਾਇਦੇ ਆ ਵੈਸੇ ਬਹੁਤ ਕੁਛ ਜਾਣਨਾ ਹੋਵੇ ਪੜ੍ਹਾਈ ਕਰਨੀ ਹੋਵੇ। ਸਭ ਫੋਨ ਤੋਂ ਕਰ ਸਕਦੇ ਆਪਾਂ ਫੋਨ ਤੋਂ ਬਹੁਤ ਕੁਛ ਪਤਾ ਚੱਲਦਾ ਹੈ। ਆਪਾਂ ਬੱਚਿਆਂ ਨੂੰ ਵੀ ਫੋਨ ਤੋਂ ਪੜ੍ਹਾ ਸਕਦੇ ਹਾਂ, ਔਨਲਾਈਨ ਪੜ੍ਹਾ ਸਕਦੇ ਹਾਂ, ਕਿੰਨਾ ਕੁਛ ਹੈਲਪ ਕਰਦਾ ਹੈ ਕਿੰਨਾ ਨੁਕਸਾਨ ਜੇ ਕਰੇ ਤਾਂ ਨੁਕਸਾਨ ਵੀ ਕਰਦਾ ਤਾਂ ਫਾਇਦਾ ਵੀ ਬਹੁਤ ਹੈਨਾ।
ਹਾਂ ਇਹ ਤੇ ਹੈ ਕਿਉਂਕਿ ਅ ਜਿੰਨਾ ਆਪਾਂ ਫੋਨ ਚਲਾਵਾਂਗੇ ਫੋਨ ਚ ਚੰਗੀਆਂ ਚੀਜ਼ਾਂ ਲੱਭਾਂਗੇ ਤਾਂ ਸਾਨੂੰ ਚੰਗਾ ਕਾਫੀ ਮਿਲੇਗਾ ਲੇਕਿਨ ਜਿਵੇਂ ਬੁਰੀਆਂ ਜ਼ਿਆਦਾ ਦੇਖਾਂਗੇ ਤਾਂ ਬੁਰੀਆਂ ਚੀਜ਼ਾਂ ਵੀ ਹੋਣਗੀਆਂ ਪਰ ਉਹ ਫਿਰ ਦਿਮਾਗ ਅਸਰ ਕਰਦੀਆਂ। ਬੁਰੀ ਚੀਜ਼ਾਂ ਤੇ ਜਿਆਦਾ ਅਗਰ ਧਿਆਨ ਮਾਰਾਂਗੇ ਤੇ।
ਹੂੰ। ਸਹੀ ਗੱਲ ਮਤਲਬ ਇੱਕ-ਇੱਕ ਘੰਟੇ ਦਾ ਕੋਈ ਜ਼ਿਆਦਾ ਨੁਕਸਾਨ ਨੀ ਹੈ ਕਿ ਬੰਦਾ ਚੰਗੀਆਂ ਚੀਜ਼ਾਂ ਦੇਖ ਲਵੇ।
ਬਟ ਜ਼ਿਆਦਾ ਦੇਖਣਾ ਬਹੁਤ ਨੁਕਸਾਨ ਹੈ।
ਹੁਣ ਬੱਚਿਆਂ ਦਾ ਵੀ ਆਪਾਂ ਐਵੇਂ ਕਰਦੇ ਹਾਂ ਅਸੀਂ ਕੋਈ ਘਰ ਆਏ ਤੇ ਆਪਾਂ ਥੋੜ੍ਹੀ ਦੇਰ ਬੱਚੇ ਨੂੰ ਪਰੇਸ਼ਾਨ ਨਾ ਕਰੇ ਉਰੇ ਬਰੇ ਕਿਸੇ ਨੂੰ ਤਾਂ ਆਪਾਂ ਕਰਦੇ ਹਾਂ ਕਿ ਉਹਨੂੰ ਫੋਨ ਫੜਾ ਦਾਂਗੇ। ਤੇ ਉਹ ਲੱਗਿਆ ਰਹਿੰਦਾ ਹੌਲੀ-ਹੌਲੀ ਬੱਚਾ। ਤੇ ਫੇਿਰ ਬਾਅਦ ਚ ਉਹੀ ਚੀਜ਼ ਆਪਾਂ ਕਰਾਂਗੇ ਕਿ ਅਸੀਂ ਬੋਲਾਂਗੇ ਬ ਫੋਨ ਹਟਾ ਦੇ ਬੱਚੇ। ਤਾਂ ਉਹ ਕਿੱਥੇ ਹਟਾਏਗਾ ਜਦੋਂ ਅਸੀਂ ਆਦਤ ਅਸੀਂ ਪਾਈਏ ਕਿ ਬਈ ਲੈ ਫੜ ਕੇ ਰੱਖ ਫੋਨ ਤੂੰ ਚਲਾਉਦਾ ਰਹਾ ਚਲਾਉਂਦਾ ਰਹ।
ਜੇ ਰੋਟੀ ਨਹੀਂ ਖਾ ਰਿਹਾ ਅਸੀਂ ਬੋਲਦੇ ਹਾਂ ਕਿ ਚੱਲ ਫੋਨ ਦਵਾਂਗੇ ਫੇਰ ਰੋਟੀ ਖਾ ਲਏ- ਰੋਟੀ ਖਾ ਲੈ ਫੇਿਰ ਉਹ ਵਿਚਾਰੇ ਨੂੰ ਫੋਨ ਦੇ ਕੀ ਰੋਟੀ ਖਵਾਈ ਦੀ ਹੈ।
ਲੇਕਿਨ ਬਾਅਦ ਚ ਅਸੀਂ ਆਗੂ ਡਾਟ ਵੀ ਦਿੰਦੇ ਹ ਉਹਨੂੰ ਕਿ ਤੂੰ ਫੋਨ ਕੇ ਫੜਿਆ ਪਰ ਇਹ ਨੀ ਪਤਾ ਕਿ ਆਪਾਂ ਉਹਨੂੰ ਆਦਤਾਂ ਲਾਈਆ
ਫਿਰ ਏਦਾਂ ਬੋਲੀ ਦਾ ਆਪਾਂ ਵਿਚਾਰੇ ਬੱਚਿਆਂ ਨੂੰ। ਗਲਤੀ ਸਾਡੀ ਹੁੰਦੀ ਹੈ ਉਹਨੂੰ ਵਿਚਾਰੇਿਆਂ ਨੂੰ ਸ਼ੁਰੂ ਤੋਂ ਪਤਾ ਵੀ ਨੀ ਹੁੰਦਾ ਫੋਨ ਹੁੰਦਾ ਕੀ ਹੈ?
ਜਦੋਂ ਛੋਟੇ ਹੁੰਦੇ ਬੱਚੇ ਜ਼ਿਆਦਾ ਛੋਟੇ ਹੁੰਦੇ ਅਤੇ ਉਹਨਾਂ ਨੂੰ ਤਾਂ ਫੋਨ ਦਾ ਪਤਾ ਹੀ ਨਹੀਂ ਹੁੰਦਾ, ਅਸੀਂ ਜਦੋਂ ਸਾਹਮਣੇ ਰੱਖਾਂਗੇ ਚੀਜ਼ਾਂ ਤਾਂ ਉਹਨੂੰ ਪਤਾ ਲੱਗੇ ਕਿ ਵੀ ਹਾਂ ਆਹ ਚੀਜ਼ ਮੇਰੇ ਮੰਮੀ-ਡੈਡੀ ਦੇਖਦੇ ਤੇ ਮੈਂ ਵੀ ਦੇਖਾਂਗਾ। ਫੇਰ ਜਿੱਦ ਕਰਦਾ ਬੱਚਾ ਕਿ ਮੈਨੂੰ ਦਿਓ-ਮੈਨੂੰ ਦਿਓ। ਉਹੀ ਜਿਹੜੇ ਉਹਦੇ ਆਲੇ-ਦੁਆਲੇ ਦੇ ਚੀਜ਼ਾਂ ਹੋ ਰਹੀ ਹੋਏਗੀ ਤੇ ਉਹ ਫਿਰ ਦੇਖੇਗਾ ਵੀ ਕੀ ਹੁੰਦਾ ਪਿਆ ਕੀ ਮੇਰੇ ਨਾਲ
ਸਹੀ ਗੱਲ ਐ, ਘਰੇ ਆ ਕੇ ਨਾ ਫੋਨ ਨਹੀਂ ਦੇਖਣੇ ਚਾਹੀਦੇ ਵੈਸੇ ਮਾਤਾ-ਪਿਤਾ ਨੂੰ। ਘਰੇ ਆ ਕੇ ਬੱਚਿਆਂ ਨਾਲ ਖੇਲਣਾ ਚਾਹੀਦਾ ਹੈ ਫੋਨ ਤਾਂ ਬਾਹਰ ਜਿੰਨਾ ਮਰਜ਼ੀ ਚਲਾ ਲੋ ਪਰ
ਫੋਨ ਸਾਈਡ ਤੇ ਰੱਖ ਲੋ ਬਸ ਇੱਕ ਜਗ੍ਹਾ ਤੇ ਡੱਬੇ ਬੋਕ ਰੱਖ ਲੋ ਬਾਕੀ ਆਪਣਾ ਲੱਗੇ ਰਹੋ ਫਿਰ ਬਾਕੀ ਕਦੇ ਜਰੂਰੀ ਕਾਲ ਆਉਂਦੀ ਤਾਂ ਕਰਲੋ ਇਕ ਬਾਕੀ ਰੱਖੇ ਰੱਖੋ।
ਰੱਖੇ ਰੱਖੋ ਫੋਨ, ਸਹੀ ਗੱਲ ਫੇਰ ਬੱਚੇ ਵਿਚਾਰਿਆਂ ਨੂੰ ਟੈਮ ਮਿਲ ਜਾਂਦਾ ਹੈ।
ਹਮ, ਤੁਸੀ ਗਲਤ ਹੈ
ਸਹੀ ਗੱਲ, ਅੱਜ ਕੱਲ ਤਾਂ ਸਕੂ ਸਕੂਲਾਂ ਚ ਵੀ ਆ ਗਈ ਨਾ ਐਲ ਸੀ ਡੀ ਵਗੈਰਾ ਵੀ ਆ ਚੁੱਕੀ
ਹਾਂ ਉਹ ਤੇ ਕੰਮ ਖ਼ਰਾਬ ਹੀ ਹੈ ਕਿਉਂਕਿ ਬੱਚਾ ਘਰ ਜੇ ਫੋਨ ਦੇਖਦਾ ਪੇਰੈਂਟਸ ਸੋਚਦੇ ਕਿ ਵੀ, ਸਕੂਲ ਜਾ ਕੇ ਉਹਨੂੰ ਥੋੜ੍ਹਾ ਚਲੋ ਵਧੀਆ ਪੜ੍ਹਾਈ ਮਿਲੇਗੀ ਲੇਕਿਨ ਇੱਥੇ ਪਤਾ ਲੱਗਦਾ ਕਿ ਉੱਥੇ ਵੀ ਇਹ ਸਕਰੀਨ ਟਾਈਮ ਹੀ ਉਹਦਾ, ਸਕਰੀਨ ਹੀ ਦੇਖਦਾ ਰਹੇਗਾ ਆਪ ਪੂਰੇ ਟਾਈਮ
ਫੇਰ ਸਕੂਲ ਫੇਰ ਸਕੂਲ ਭੇਜਣ ਦਾ ਵੀ ਕੋਈ ਇੰਨਾ ਜ਼ਿਆਦਾ ਫਿਰ ਹੈ ਨੀ ਨਾ ਕਿ ਇਸ ਤੋਂ ਚੰਗਾ ਤਾਂ ਘਰੇ ਹੀ ਠੀਕ ਹੈ।
ਹਾਂ ਉਹ ਤੇ ਉਹਦੇ ਨਾਲੋਂ ਫਿਰ ਘਰ ਹੀ ਠੀਕ ਹੈ ਕਿਉਂਕਿ ਘਰ ਚਲੋ ਪੇਰੈਂਟਸ ਸਾਹਮਣੇ ਹੁੰਦੇ ਨੇ ਉਹਨੂੰ ਬੱਚੇ ਨੂੰ ਕੋਈ ਚੀਜ਼ ਦਾ ਡਰ ਵੀ ਨਹੀਂ ਕੁਛ ਵੀ ਨਹੀ, ਜੋ ਚੀਜ਼ਾਂ ਚਾਹੀਦੀ ਸਾਹਮਣੇ ਸਾਰੇ ਮਿਲ ਜਾਣੇ ਨਾਲ ਖੇਲਦਾ ਰਿਹਾ ਨਾਲ ਫਿਰ ਟੀ ਵੀ ਦੇਖ ਰਹੇ ਗੱਲ ਤੇ ਉੱਥੇ ਆ ਗਈ ਸਾਰੀ
ਹਾਂਜੀ, ਵੈਸੇ ਤੁਹਾਨੂੰ ਕੀ ਲੱਗਦਾ ਸਹੀ ਗੱਲ ਅੱਜ ਕੱਲ੍ਹ ਤਾਂ ਪ੍ਰਾਈਵੇਟ ਸਕੂਲਾਂ 'ਚ ਫੀਸ ਵੀ ਬਹੁਤ ਜ਼ਿਆਦਾ ਲੈਂਦੇ ਹੈ ਛੋਟੇ -ਛੋਟੇ ਬੱਚਿਆਂ ਨੂੰ ਭੇਜਣ ਦਾ ਕੋਈ ਇੰਨਾ ਜ਼ਿਆਦਾ ਹੈ ਨਹੀਂ ਕਿਉਂਕਿ ਕਿਤਾਬਾਂ ਵੀ ਉਹਨਾਂ ਨੂੰ ਹਲੇ ਬੈਠਣਾ ਵੀ ਨਹੀਂ ਆਉਂਦਾ, ਓਨੀਆਂ ਮਹਿੰਗੀਆਂ- ਮਹਿੰਗੀਆਂ ਕਿਤਾਬਾਂ ਹੈ
ਬਸ ਫਿਰ ਉਹ ਕਮਾਈ ਦਾ ਜ਼ਰੀਆ ਹੈ ਕਿ ਕਿੱਥੋਂ- ਕਿੱਥੋਂ ਕਮਾਉਣੀ ਚੀਜ਼ਾਂ ਕਿੱਥੋਂ ਨਹੀਂ ਫਿਰ
ਹਾਂਜੀ ਇਹ ਤਾਂ ਹੈ ਤੁਹਾਨੂੰ ਕੀ ਲੱਗਦਾ ਕਿਹੜੇ ਸਕੂਲ ਬੈਸਟ ਹੁੰਦੇ ਸਰਕਾਰੀ ਸਕੂਲ ਬੈਸਟ ਹੁੰਦੇ ਜਾਂ ਪ੍ਰਾਈਵੇਟ
ਹੁੰਦੇ ਤੇ ਵਧੀਆ ਸਰਕਾਰੀ ਨੇ ਬਾਕੀ ਇਹ ਤੇ ਲੋਕਾਂ ਦਾ ਨਜ਼ਰੀਆ ਬਣ ਗਿਆ ਕਿ ਬ ਪ੍ਰਾਈਵੇਟ ਸਕੂਲ ਪੈਣਾ ਬੱਚੇ ਨੂੰ ਬਸ, ਇੱਕ ਦੂਜੇ ਦੇ ਟਰੈਂਡ ਦੇ ਹਿਸਾਬ ਨਾਲ ਕੇ ਦੂਜਾ
ਇੰਗਲਿਸ਼ ਆ ਜਾਏਗੀ, ਕੋਂਪੀਟੀਸ਼ਨ ਕਰਦੇ ਆ ਨਾ ਅੱਜ -ਕੱਲ
ਪਰ ਉਹਦੇ ਇੰਗਲਿਸ਼ ਦੇ ਕੰਪੀਟੀਸ਼ਨ ਦਾ ਫਾਇਦਾ ਕੋਈ ਨੀ ਕਿਉਂਕਿ ਅੱਗੇ ਅ ਜਿੱਦਾਂ ਬੱਚਾ ਆਉਣ ਵਾਲੇ ਟਾਈਮ ' ਫਿਰ ਆਪਣੇ ਹਿਸਾਬ ਨਾਲ ਚੱਲੇਗਾ ਜੋ ਚੀਜ਼ਾਂ ਹੁੰਦੀਆਂ ਉੱਦਾਂ ਆ ਤੇ ਬੋਲਣ ਦੀਆ ਗੱਲਾਂ ਕਿ ਬਈ
ਅੱਜ ਕੱਲ੍ਹ ਖਰਚਾ ਵੀ ਬਹੁਤ ਹੋ ਰਿਹਾ ਨਾ, ਪ੍ਰਾਈਵੇਟ ਸਕੂਲਾਂ ਚ ਉਹੀ ਕੁ ਕਿਤਾਬਾਂ ਦੁਬਾਰਾ ਨਹੀਂ ਲੱਗ ਸਕਦੀਆਂ ਹੈਗੀਆਂ ਜਿਹੜੀਆਂ ਪਹਿਲਾਂ ਸੀਗੀਆਂ ਹੁੰਦਾ ਸੀ ਉਹੀ ਹਰ ਸਾਲ ਲੱਗ ਜਾਂਦੀਆ ਹੁੰਦੀਆਂ ਸੀ ਜ
ਹਾਂ ਦੋ, ਪੰਜ, ਸੱਤ ਸਾਲ ਬੱਚੇ ਦੇ ਕੱਢ ਨਵੇਂ-ਨਵੇਂ ਬੱਚੇ ਦੇ ਕੱਢ ਜਾਂਦੇ
ਹਮ, ਪਹਿਲਾਂ ਸੀ ਵੱਡਾ ਭਰਾ ਯੂਜ ਕਰ ਰਿਹਾ ਉਹੀ ਛੋਟੇ ਨੂੰ ਮਿਲ ਜਾਂਦੀਆਂ ਹੁੰਦੀਆਂ ਸੀ ਅੱਜ ਕੱਲ੍ਹ ਏਦਾਂ ਹੈ ਨੀ ਅੱਜ ਕੱਲ੍ਹ ਹਰ ਸਾਲ ਚੇਂਜ ਹੁੰਦੀਆਂ ਹੈ, ਹਰ ਸਾਲ ਚੇਂਜ ਹੋ ਜਾਂਦੀਆਂ ਹੈ ਔਰ ਮਹਿੰਗੀਆਂ ਵੀ ਬਾਹਰ ਤੋਂ ਜ਼ਿਆਦੀਆਂ ਮਿਲਦੀਆਂ
ਉਹੀ ਹੈ ਕਿ ਫਿਰ ਵੀ ਕਮਾਉਣ ਦਾ ਜ਼ਰੀਆ ਕਿ ਹਰ ਸਾਲ ਨਵੀਂ- ਨਵੀਂ ਕਿਤਾਬਾਂ ਲਿਆਵਾਂਗੇ ਤੇ ਹਰ ਸਾਲ ਨਵੀਂ- ਨਵੀਂ ਕਮਾਈ ਹੋਏਗੀ ਆਪਣੀ ਉਹ ਫਿਰ ਪੁਰਾਣੀ ਕਿਤਾਬਾਂ ਫੇਰ ਰੱਦੀ ਦੇ ਭਾਵ ਵਿਕਦੀਆਂ, ਫਿਰ ਉਹਨਾ ਨੂੰ ਕਿਸੇ ਦੇ ਕੰਮ ਨਾ ਜਾਂ ਕੰਮ ਦੇ ਜੋਗੀ ਨਾ ਕੁਛ ਕਿਸੇ ਲਈ
ਹਾਂਜੀ ਇਹ ਤਾਂ ਹੈ ਕੋਈ ਨਾ ਹੋਲੀ- ਹੋਲੀ ਕਿਆ ਪਤਾ ਕੁਛ- ਕੁਛ ਚੇਂਜ ਆ ਜਾਵੇ ਲਾਈਫ ਚ ਸਾਰਿਆਂ ਦੀ
ਚਲੋ ਇਹ ਚੀਜ਼ਾਂ ਏਦਾਂ ਰਹਿਣੀਆਂ, ਬਾਕੀ ਇਹ ਕਿ ਬੱਚਾ, ਬੱਚਾ ਜਾਂ ਪੇਰੈਂਟਸ ਜੋ ਵੀ ਆਪਣੇ ਹਿਸਾਬ ਨਾਲ ਥੋੜਾ- ਥੋੜਾ ਨਵੀ- ਨਵੀ ਚੀਜ਼ਾਂ ਸਿਖਾਉਣ ਬੱਚਿਆਂ ਨੂੰ ਉਹ ਫਿਰ ਉਹੀ ਚੀਜ਼ਾਂ ਕੰਮ ਆਉਂਦੀਆਂ ਫਿਰ ਬਾਕੀ ਤੇ ਜਿਹੜਾ ਸਕੂਲਾਂ ਦਾ ਚੀਜ਼ਾਂ ਉਹ ਤੇ ਸਕੂਲ ਦੇ ਹਿਸਾਬ ਨਾਲ ਚੱਲਣੀਆਂ
ਏ ਤਾ ਹੈ।
ਹਾਂਜੀ
ਹੋਰ
ਹੋਰ ਸਬ ਵਦੀਆ। ਇਸ ਤੋਂ ਇਲਾਵਾ ਤੁਸੀਂ ਖੇਤੀਬਾੜੀ ਦਾ ਕੀ ਦੱਸ ਰਹੇ ਸੀ ਤੁਸੀਂ ਤੁਹਾਡੇ ਉੱਤੇ ਖੇਤੀਬਾੜੀ ਹੁੰਂਦੀ ਹੈ ਸਾਰੀ ਚੀਜ਼ਾਂ
ਹਾਂਜੀ, ਸਾਡੇ ਤੇ ਖੇਤੀਬਾੜੀ ਮੇਰੇ ਮ ਮੇਰੇ ਪਾਪਾ ਜੀ ਆਪੇ ਈ ਕਾਰਦੇ ਆ ਨਾ, ਖੇਤੀਬਾੜੀ ਦਾ ਕਾੰਮ ਵੀ।
ਹੂ,,, ਚਲੋ ਵਦੀਆ ਕਾੰਮ ਐ ਨਾਲੇ ਮੇਨਤ ਦਾ ਕਾੰਮ ਐ, ਪੂਰਾ-ਪੂਰਾ ਦਿਨ ਲੱਗੇ ਹੋਂਦੇ ਨੇ, ਫੇਰ ਮੇਨਤ ਦਾ ਫਲ ਵੀ ਤਾਂ ਮਿਲਨਾ ਚਾਈਦੈ।
ਹਾਂਜੀ, ਏ ਤਾਂ ਹੈ। ਹੋਰ ਓਥੇ ਸਾਰੀਆਂ, ਮਤਲਬ ਘਾਰ ਦੀਆਂ ਚੀਜਾ ਹੁੰਦੀਆਂ ਨੇ ਚੌਲ ਹੋਰ ਕਣਕ ਕਾਫ਼ੀ ਸਾਰੀਆਂ ਚੀਜ਼ਾਂ ਹੁਣ ਤਾਂ ਮਤਲਬ ਬੌਤ ਕੋਸ਼ ਮਲਬ ਖੇਤਾਂ ਵੀ ਹੁਨ ਜਾਦੀਆਂ ਹੋ ਗੀਆਂ ਨਾ, ਹੁਣ ਲੈ ਵੀ ਜਾਦਾ ਲਿੱਤੀਆਂ। ਪਹਿਲਾਂ ਸੀਗਾ ਥੋੜਾ ਘੱਟ ਸੀ ਹੁਣ ਉਹਦੇ ਨਾਲ ਵੱਧਦਾ ਹੋ ਰਿਹਾ ਥੋੜਾ ਥੋੜਾ ਜਿੱਦਾਂ ਮਤਲਬ ਵੇਚਦੇ ਰਹੋ ਅੱਗੇ ਅੱਗੇ ਕਾੰਮ ਵਾਦਦਾ।
ਕਾੰਮ ਦਾ ਨੀ ਓਲ ਤਾਂ ਈ ਫਾਏਦਾ ਦੇਂਦੀ ਚੀਜਾ। ਹੂ ਕੰਮ ਵਧੀਆ ਹੋਏਗਾ ਤੇ ਚਲੋ ਹੋਰ ਕੰਮ ਵਧੀਆ ਮਿਲਦਾ ਰਹਿੰਦਾ
ਹਾਂਜੀ, ਓ ਵੀ ਥੋੜਾ ਓਖਾ ਕਾੰਮ ਈ ਐ ਮਤਲਬ ਏ ਵਾਲਾ ਵੀ।
ਹਾਂਜੀ
ਹਾਂਜੀ ਹਾਂਜੀ, ਓਕੇ ਜੀ। ਠੀਕ ਐ, ਬਾਏ-ਬਾਏ ਸਾਸੀ ਕਾਲ ਠੀਕ ਐ।